ਹੈਲੋ। ਨਮਸਤੇ ਜੀ।
ਸ ਨਮਸਤੇ।
ਹੋਰ ਕੀ ਕਰ ਰਹੇ ਹੋ।
ਕੁਛ ਨਹੀਂ ਬਸ ਪਾਣੀ ਪੀਣ ਆਈ ਸੀਗੀ ਰਸੋਈ 'ਚ।
ਅੱਛਾ, ਅੱਛਾ ਠੀਕ ਹੈ ਜੀ।
ਹਾਂਜੀ। ਹੋਰ ਤੁਸੀਂ ਰੋਟੀ ਖਾ ਲਈ।
ਹਾਂਜੀ, ਹਾਂਜੀ ਖਾਲੀ ਰੋਟੀ ਤੁਸੀਂ। ਦੱਸੋ ਤੁਸੀਂ ਖਾਲੀ ਰੋਟੀ।
ਬਣਾਇਆ
ਅੱਸੀ ਬਣਾਈ ਅਰਬੀ ਬਣਾਈ ਨਾਲ ਅਸੀ ਦਹੀਂ ਬਣਾਇਆ ਸੀ
ਠੀਕ ਹੈ ਠੀਕ ਹੈ ਦਹੀਂ ਨਮਕੀਨ ਯਾ ਮਿੱਠਾ
ਦਹੀਂ ਚ ਪਕੌੜੀਆਂ ਨਾਲ ਰਾਇਤਾ
ਓਕੇ ਓਕੇ ਵਿੱਚ ਸੈਲਡ ਪਾਇਆ ਸੀ ਕੱਟ ਕੇ
ਹਾਂਜੀ, ਟਮਾਟਰ ਪਾਏ ਸੀ, ਵਿੱਚ।
ਓਕੇ- ਓਕੇ।
ਥੋੜੀ ਆਪਣੇ ਟੀਵੀ ਦੀ ਆਵਾਜ਼ ਸਲੋ ਕਰ ਲਓਂਗੇ।
ਨਹੀਂ ਮੈਮ ਸਲੋ ਹੀ ਆ, ਉਹ
ਹਾਂਜੀ!
ਸਲੋ ਹੀ ਆ, ਮੈਮ।
ਅੱਛਾ-ਅੱਛਾ।
ਜੀ ਤੁਹਾਨੂੰ, ਆਵਾਜ਼ ਨਹੀਂ ਆ ਰਹੀ ਮੇਰੀ। ਬਸ ਆਓਣ ਲੱਗੇ ਆ, ਬਸ।
ਅੱਛਾ-ਅੱਛਾ।
ਹਾਂਜੀ-ਹਾਂਜੀ। ਹਾਂਜੀ, ਹਾਂਜੀ ਪਾਪਾ ਵਧੀਆ ਨ, ਤੁਸੀਂ ਦੱਸੋ? ਤੁਹਾਡੇ ਘਰ, ਸਭ ਠੀਕ ਨੇ?
ਹਾਂਜੀ-ਹਾਂਜੀ ਸਾਰੇ ਠੀਕ ਨੇ।
ਜੀ।
ਅੱਜ ਸਾਡੇ, ਇੱਧਰ ਹਵਾ ਬੜੀ ਸੋਹਣੀ ਚੱਲ ਰਹੀ ਹੈ, ਉੱਪਰ।
ਅੱਛਾ ਜੀ, ਹਾਂਜੀ, ਅੱਜ ਸਾਡੇ ਵੀ ਉੱਪਰ ਬਹੁਤ ਵਧੀਆ ਹਵਾ ਚੱਲ ਰਹੀ ਸੀ, ਸ਼ਾਮ ਦੀ।
ਅੱਛਾ, ਸ਼ਾਮੀ ਚੱਲ ਰਹੀ ਸੀ, ਹਵਾ?
ਹਾਂਜੀ-ਹਾਂਜੀ, ਬਿਲਕੁਲ ਜੀ।
ਓਕੇ ਜੀ, ਓਕੇ ਵਧੀਆ ਗੱਲ ਹੈ, ਚੱਲਣੀ ਚਾਹੀਦੀ। ਹਵਾ ਨਾਲ ਏਦਾਂ ਹੁੰਦਾ ਹੈ, ਕਿ ਮਤਲਬ ਸਾਹ ਨਹੀਂ ਰੁਕਦਾ।
ਜੀ, ਜੀ, ਜੀ, ਬਿਲਕੁਲ।
ਹਵਾ ਕਰੋਸਿੰਗ ਹੋਣੀ ਚਾਹੀਦੀ ਹੈ। ਅੱਛਾ, ਮੇਰੀ ਗੱਲ ਸੁਣੋ, ਤੁਹਾਨੂੰ ਢੋਕਲਾ ਬਣਾਣੇ ਆਂਦਾ?
ਢੋਕਲਾ, ਨਹੀਂ ਮੈਨੂੰ ਆਂਦਾ ਨੀ ਆ। ਤੁਹਾਨੂੰ ਆਂਦਾ?
ਮੀਨ ਤਾਂ ਆਂਦਾ, ਤੁਸੀਂ ਪੁੱਛਣੀ ਰੈਸੀਪੀ ਪੁੱਛ ਸਕਦੇ ਹਾਂ, ਮੇਰੇ ਤੋਂ।
ਹਾਂਜੀ-ਹਾਂਜੀ, ਦੱਸਦੋ ਰੈਸੀਪੀ। ਅਸੀ ਵੀ ਬਣਾ ਲਵਾਂਗੇ ਕਿਸੇ ਦਿਨ।
ਠੀਕ ਐ, ਜ਼ਰੂਰ ਮੈਮ ਦੱਸਦੀ ''ਮੈਂ ਤੁਹਾਨੂੰ।
ਹਾਂਜੀ।
ਢੋਕਲਾ ਐੱਕਚੁਲੀ ਇਹਦਾ ਮੈਮ, ਤੁਹਾਨੂੰ ਪਹਿਲੇ ਬੇਸਣ ਚਾਹੀਦੈ। ਠੀਕ ਐ। ਦੈਨ ਥੋੜਾ ਜਿਹਾ, ਦੋ-ਤਿੰਨ ਚੱਮਚ ਦਹੀਂ ਚਾਹੀਦਾ।
ਜੀ ਜੀ।
ਇਨੋ ਚਾਹੀਦੀ ਹੈ ਅਤੇ ਥੋੜ੍ਹਾ ਜਿਹਾ ਪਾਣੀ ਚਾਹੀਦਾ। ਮੈਮ ਤੁਸੀਂ ਉਹਨੂੰ ਸਾਰਾ ਨੂੰ ਮਿਕਸ ਕਰਕੇ ਦਹੀਂ। ਬੇਸਨ ਇਨੋ। ਅਤੇ ਦੈਨ ਤੁਸੀਂ ਨਮਕ ਜਵੈਨ ਜੋ ਵੀ ਤੁਸੀਂ ਮਸਾਲੇ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ। ਤੇ, ਉਹ ਤੋਂ ਬਾਅਦ ਤੁਸੀਂ ਉਹਨੂੰ ਮਿਕਸ ਕਰਕੇ, ਸਾਰੇਨੂੰ, ਉਹਨੂੰ ਪਾਊਡਰ ਨੂੰ, ਥੋੜਾ ਸਾ ਪਾਨ, ਥੋੜਾ ਸਾ ਪਾਨੀ ਪੂਣੀ ਪਾਕੇ, ਤੇ ਤੁਸੀ ਬੇ ਉਹਦਾ ਬੇਸ ਬਣਾ ਲੈਣਾ ਐ, ਜਿੱਦਾ ਥੋੜਾ ਥਿੱਕ-ਥਿੱਕ ਬੇਸ ਠੀਕ ਹੈ, ਡਨ ਤੋਂ ਬਾਅਦ ਤੁਸੀਂ ਇੱਕ ਬਾਊਲ ਲੈਣਾ, ਉਹਦੇ ਵਿੱਚ ਤੁਸੀ ਓਇਲ, ਊਇਲ ਵਗੈਰਾ ਕੋਈ ਘਿਓ ਕੁਛ ਵੀ ਲਗਾਣਾ ਤੁਸੀਂ ਲਗਾ ਸਕਦੇ ਹੋ। ਤੇ ਉਹਦੇ ਵਿੱਚ ਤੁਸੀ ਉਹ ਬੇਸ ਨੂੰ ਡਾਲ ਦੇਣਾ।
ਅੱਛਾ-ਜੀ, ਅੱਛਾ-ਜੀ।
ਉਹ ਬੇਸ ਨੂੰ ਡਾਲ ਕੇ, ਤੁਸੀਂ ਇੱਕ ਕੁੂੱਕਰ ਯਾ ਫਿਰ ਕੋਈ ਕੜਾਹੀ ਲੈਕੇ ਉਹਦੇ ਵਿੱਚ ਪਲੇਟ ਕਰਕੇ ਰੱਖ ਦੇਣੀ ਹੈ, ਤੇ ਤੁਸੀਂ ਉਹ ਬਾਹੁਲ ਹੀ, ਬਾਉਲ ਉਹਦੇ ਸਮੇਤ ਰੱਖ ਦੇਣਾ। ਪਲੇਟ ਦੇ ਉੱਪਰ
ਅੱਛਾ ਜੀ
ਉਹਨੂੰ ਤੁਸੀਂ ਢੱਕ ਦੇਣਾ ਤੁਸੀਂ ਅਹ ਕੁੱਕਰ ਨੂੰ ਬੰਦ ਨਹੀਂ ਕਰਨਾ ਜਾਂ ਕੜਾਹੀ ਨੂੰ ਵਿੱਚ ਵੀ ਰੱਖਣਾ ਤੁਸੀਂ ਬਸ ਉਹ ਤੇ ਪਲੇਟ ਢੱਕ ਦੇਣੀ ਹੈ
ਚ ਠੀਕ ਹੈ ਜੀ
ਤੇ ਤੁਸੀਂ ਉਹਨੂੰ ਥਰਟੀ ਫਾਈਵ ਮਿਨਟਸ ਲਈ ਬੇਕ ਕਰਨਾ ਹੈ ਦੈਨ ਤੋਂ ਬਾਅਦ ਥਰਟੀ ਫਾਈਵ ਮਿੰਟ ਬਾਅਦ ਜਾ ਕੇ ਦੇਖਣਾ ਤੁਸੀਂ ਫਿਰ ਮਤਲਬ ਥੋੜ੍ਹਾ ਜਿਹਾ ਤੀਲਾ ਜਾਂ ਫਿਰ ਚਾਕੂ ਮਾਰ ਕੇ ਦੇਖਣਾ ਅਗਰ ਤਾਂ ਸਾਫ਼ ਬਾਹਰ ਆਉਂਦਾ ਹੈ ਤਿਲਲਾ ਚਾਕੂ ਫੇਰ ਤਾਂ ਸਮਝੋ ਤੁਹਾਡਾ ਅਹ ਡੋਕਲਾ ਤਿਆਰ ਹੈ ਟੈਂਨਸ਼ਨ ਨਹੀਂ ਆਂਦਾ ਕੁਛ ਏਦਾਂ ਦਾ ਫੇਰ ਥੋੜਾ- ਥੋੜ੍ਹਾ ਗਿੱਲਾ ਪਤਾ ਤੁਸੀਂ ਉਹਨੂੰ ਥੋੜ੍ਹਾ ਹੋਰ ਬੇਕ ਕਰ ਸਕਦੇ ਹੋ।
ਓਕੇ ਜੀ। ਇਹ ਮੈਮ ਅਸੀਂ ਓਵਨ ਚ ਵੀ ਬਣਾ ਸਕਦੇ ਹਾਂ।
ਹਾਂਜੀ ਹਾਂਜੀ ਓਵਨ ਚ ਤਾਂ ਪੰਜ ਮਿੰਟ ਦਾ ਕੰਮ ਆ ਓਵਨ ਚ ਤਾਂ ਤੁਸੀਂ ਬਣਾਈ ਸਕਦੇ ਹੋ। ਇਹ ਕਿ ਇਹ ਘਰੇਲੂ ਤਰੀਕਾ ਹੈ ਜਿਹਨਾ ਕੋਲ ਆਵਨ ਨਹੀਂ ਹੁੰਦੇ ਤਾਂ ਫੇਰ ਇਹ ਬਣਾ ਸਕਦੇ। ਸਮੇਂ ਏਦਾਂ ਕੇਕ ਦਾ ਪ੍ਰੋਸੈਸ ਵੀ ਪ੍ਰੋਸੈਸ ਵੀ ਇੱਦਾਂ ਦਾ ਹੈ
ਅੱਛਾ
ਹਾਂਜੀ ਹਾਂਜੀ ਹਾਂਜੀ ਮੈਮ ਕੋਈ ਗੱਲ ਨਹੀਂ ਤੁਸੀਂ ਮੇਰੇ ਘਰ ਆਈਓ ਮੈਂ ਤੁਹਾਨੂੰ ਜ਼ਰੂਰ ਬਣਾ ਕੇ ਖਿਲਾਉਂਗੀ
ਠੀਕ ਹੈ ਜੀ ਓਕੇ ਜੀ
ਹਾਂਜੀ ਹਾਂਜੀ
ਤਾਨੂੰ ਇਡਲੀ ਬਣਾਉਣੀ ਆਉਂਦੀ ਹੈ ਇਡਲੀ
ਅ ਇਡਲੀ ਵੀ ਆਉਂਦੀ ਹੈ ਇਡਲੀ ਦਾ ਬਹੁਤ ਇਜ਼ੀ ਆ ਮੈਮ
ਉਹ ਕਿੱਦਾਂ ਬਣਾਉਂਦੇ ਨੇ ਉਹਦੀ ਰੈਸਪੀ ਦੱਸੋ ਜ਼ਰਾ
ਇਡਲੀ ਮੈਮ ਇੱਦਾਂ ਆ ਅੱਜ ਕੱਲ੍ਹ ਤਾਂ ਵੈਸੇ ਬਾਹਰੋਂ ਪਾਊਡਰ ਵੀ ਮਿਲ ਜਾਂਦਾ ਆ ਲੋਕੀ ਉਹਨੂੰ ਜ਼ਿਆਦਾ ਯੂਜ਼ ਕਰ ਲੈਂਦੇ ਆ ਬਟ ਅਤੇ ਜੋ ਘਰ ਦਾ ਨੁਕਸਾਂ ਉਹ ਬੈਸਟ ਹੈ
ਹਮ ਘਰ ਦੇ ਆਪਣੇ ਮਸਾਲੇ ਹੁੰਦੇ ਨੇ ਜਿਹੜਾ ਮਰਜੀੀ ਮਸਾਲਾ ਪਾ ਲੋ
ਹਾਂਜੀ ਹਾਂਜੀ ਹਾਂਜੀ ਬਿਲਕੁਲ ਮੈਂ ਤੁਹਾਨੂੰ ਘਰ ਦਾ ਵੀ ਦਸ ਦੇਣੀ ਨੁਸਖਾ ਤੁਾਨ ਮੇਰੀ ਆਵਾਜ਼ ਬਿਲਕੁਲ ਕਲੀਅਰ ਆ ਰਹੀ ਹੈ ਨਾ
ਹਾਂਜੀ -ਹਾਂਜੀ ਬਿਲਕੁਲ ਲਰ
ਠੀਕ ਹੈ ਤੇ ਏਦਾਂ ਆ ਤਾਂ ਤੁਸੀਂ ਤੁਹਾਨੂੰ ਉਹਦੇ ਲਈ ਸੂਜੀ ਚਾਹੀਦੀ ਹੈ ਥੋੜ੍ਹੀ ਜਿਹੀ ਅਹ ਉਹਦੇ ਲਈ ਥੋੜੀ ਦੋ ਚਮਚ ਦਹੀਂ ਚਾਹੀਦੇ ਆ ਤੇ ਥੋੜ੍ਹੀ ਜਿਹੀ ਇਨੂੰ ਚਾਹੀਦੀ ਹੈ ਬਾਕੀ ਤੁਹਾਡੀ ਮਰਜ਼ੀ ਹੈ ਕਈ ਵਾਈਟ ਵੀ ਬਣਾ ਲੈਂਦੇ ਤੇ ਥੋੜ੍ਹੇ ਜ ਯਲੋ ਬਣਾਉਣੇ
ਅੱਛਾ ਜੀ।
ਤੇ, ਤੁਸੀਂ ਉਹਨੂੰ ਅਹ ਸਾਰਿਆਂ ਨੂੰ ਘੋਲ ਓਕੇ, ਇਨੋ, ਸੂਜੀ ਔਰ ਥੋੜ੍ਹਾ ਦਹੀਂ। ਥੋੜਾ ਨਮਕ ਵਗੈਰਾ ਹਲਦੀ ਵਗੈਰਾ ਡਾਲ ਕੇ ਉਹਨੂੰ ਘੋਲ ਸਕਦੇ ਹੋ ਬੇਕ ਨੂੰ ਥੋੜ੍ਹਾ ਜਿ ਪਾਣੀ ਡਾਲ ਕੇ ਤੇ ਉਹਨੂੰ ਸ ਤੁਸੀਂ ਬੇਕ ਕਰ ਸਕਦੇ ਹੋ ਖੋਲ ਕੇ ਇਡਲੀ ਸਟੈਂਡ ਹੁੰਦਾ ਹੈ ਨਾ ਸਟੈਂਡ ਬਾਰੇ ਤਾਂ ਤੁਹਾਨੂੰ ਪਤਾ ਹੋਏਗਾ
ਹਾਂਜੀ ਜੀ
ਹਾਂਜੀ ਉਹ ਉਹਨੂੰ ਉਹ ਚ ਪਾ ਕੇ ਇੱਕ ਇੱਕ ਚਮਚ ਇਡਲੀ ਸਟੈਂਡ ਦੇ ਵਿੱਚ ਪਾ ਕੇ ਅ ਇਡਲੀ ਸ ਕਹਿਣ ਨੂੰ ਪਹਿ ਓਇਲ ਲਗਾ ਲੈਣਾ ਮੈਮ
ਅੱਛਾ ਜੀ
ਹਾਂਜੀ, ਤਾਂ ਕਿ ਸਾਡੀ ਜਿਹੜਾ ਬੇਸ ਹੈ ਸੀ ਉਸ ਪਾਉਣਾ ਚਮਣ ਨਾਲ ਉਹ ਚਿਪਕੇ ਨਾ, ਜਦੋਂ ਖੁੱਲਣ ਵੇਲੇ ਤੇ ਤੁਸੀਂ ਕੜਾਹੀ ਲੈਣੀ ਹੈ। ਉਹ ਸਟੈਂਡ ਨੂੰ ਉਹਦੇ ਵਿੱਚ ਰੱਖ ਦੇਣਾ। ਥੋੜਾ ਜਿਹਾ ਪਾਣੀ ਡਾਲਣਾ ਹੈ। ਬਿਲਕੁਲ ਥੋੜਾ ਜਹਾ, ਅੱਧੀ ਕੋਲੀ। ਪਾਣੀ ਡਾਲ ਕੇ ਤੇ, ਉਹਨੂੰ ਤੁਸੀਂ ਕੜਾਹੀ ਚਹ ਮਤਲਬ ਹਾਂਡੀ ਦੀ ਕੋਈ ਅਹ ਡੂੰਘਾ ਜਾਂ ਬਾਊਲ ਲੈ ਕੇ ਉਹਨੂੰ ਤੁਸੀਂ ਗੈਸ ਦੇ ਉੱਪਰ ਰੱਖ ਦੇਣਾ।
ਅੱਛਾ ਜੀ।
ਇਹਦਾ ਵੀ ਪ੍ਰੋਸੈਸ ਹੈ ਥਰਟੀ ਫਾਈਵ ਜਾਂ ਫਿਰ ਪੱਚੀ ਕੁ ਮਿੰਟ। ਰੱਖ ਕੇ, ਫੇਰ ਇਹਨੂੰ ਵੀ ਉਓਦਦੇ ਚੈੱਕ ਕੰਨਾ ਜਿੱਦਾਂ ਮੈਂ ਤੁਹਾਨੂੰ ਡੋਕਲੇ ਦਾ ਦੱਸਿਆ ਸੀ। ਠੀਕ ਹੈ ਮੈਮ।
ਹਾਂਜੀ -ਹਾਂਜੀ ਠੀਕ ਹੈ ਜੀ।
ਹਾਂਜੀ, ਤੁਸੀਂ ਬਣਾ ਕੇ ਜ਼ਰੂਰ ਟਰਾਈ ਕਰਿਓ। ਫਿਰ ਮੈਨੂੰ ਵੀ ਬੁਲਾਇਓ, ਮੈਂ ਆਵਂਗੀ ਖਾਣ ਨੂੰ।
ਜ਼ਰੂਰ ਜੀ ਜ਼ਰੂਰ। ਹੋਰ ਕੀ -ਕੀ ਬਣਾਉਣ ਆਉੰਦਾ ਲੋ ਤੁਹਾਨੂੰ?
ਮੈਂ ਮੈਮ ਸਾਰਾ ਕੁਛ ਬਣਾ ਲੈਂਦੀ ਹਾਂ। ਰੋਟੀ ਵੀ ਬਣਾ ਲੈਂਦੀ ਹਾਂ, ਦਾਲ ਵੀ, ਚਾਵਲ ਵੀ। ਪਾਸਤਾ, ਮੈਕਰੋਨੀ, ਮੈਗੀ, ਚਾਯ ਤੁਸੀਂ ਕੀ ਬਣਾ ਲੈਂਦੇ ਹੋ?
ਮੈਨੂੰ ਤਾਂ ਜ਼ਿਆਦਾ ਕੁਛ ਨੀ ਆਉਂਦਾ। ਚਾਹ ਆਉਂਦੀ ਆ, ਮੈਗੀ ਆਉਂਦੀ ਆ। ਰੋਟੀ ਆਉਂਦੀ ਆ।
ਓਕੇ, ਓਕੇ।
ਹਾਂਜੀ -ਹਾਂਜੀ।
ਚਲੋ ਵਧੀਆ ਗੱਲ ਹੈ, ਮੈਮ ਥੋੜ੍ਹੀ ਟੀ ਵੀ ਦੀ ਆਵਾਜ ਲਓ ਕਰ ਲਓ ਪਲੀਜ਼।
ਠੀਕ ਹੈ ਜੀ, ਕਰ ਲੈਂਣੀਆ।
ਹਾਂਜੀ। ਜਾਂ ਤਾਂ ਤੁਸੀਂ ਬੰਦ ਕਰ ਦੋ। ਕਿਉਂਕਿ ਮੇਰੇ ਨਾਲ ਆਵਾਜ਼ ਥੋੜ੍ਹੀ ਕੱਟ ਕਟ ਕੇਿਆ ਜ ਤੁਹਾਡੇ ਨਾਲ।
ਉਹ ਮੇਰੀ ਮਾਤਾ ਜੀ ਦੀ ਦੇਖਦੇ ਆ ਨਾ।
ਅੱਛਾ- ਅੱਛਾ ਕੋਈ ਗੱਲ ਨਹੀਂ ਚਲ ਦੇਖਣਾ ਚਹੀਦਾ ਬ ਥੋੜੀ ਆਵਾਜ਼ ਕੰਮ ਕਰ ਲ ਲੋ। ਮੈਨੂੰ ਤੁਹਾਡੀ ਆਵਾਜ਼ ਕਲੀਅਰੀ ਆ ਰਹੀ।
ਹੁਣ ਤ ਕਰਤੀ ਮੈਂ।
ਓਕੇ, ਓਕੇ ਥੈਂਕ ਯੂ ਮੈਮ, ਥੈਂਕ ਯੂ ਸੋ ਮਚ।
ਜੀ -ਜੀ -ਜੀ ਇੱਕ ਮਿੰਟ ਰੁਕਓ। ਹਾਂਜੀ।
ਓਕੇ- ਓਕੇ ਹੋਰ ਤੁਹਾਨੂੰ ਨੀਂਦ ਤਾਂ ਨਹੀਂ ਆਈ।
ਆ ਰਹੀ ਹੈ ਬਸ, ਥੋੜੀ -ਥੋੜੀ।
ਓਕੇ -ਓਕੇ ਚਲੋ, ਸੋਨਾ ਵੀ ਚਾਹੀਦਾ ਸੋਨਾ ਵੀ ਜ਼ਰੂਰੀ ਹੈ।
ਬਿਲਕੁਲ -ਬਿਲਕੁਲ ਮੈਨੂੰ ਤਾਂ ਅੱਜ ਟਾਈਮ ਆ। ਜਾਂਦੀਆਂ ਨੀ ਸਾਰੀ।
ਓਕੇ ਓਕੇ ਵੈਸੇ ਵੀ ਜਲਦੀ ਸੋਣਾ ਚਾਹੀਦਾ ਸਿਹਤ ਲਈ ਸੋਣਾ ਵੀ ਬੈਸਟ ਹੈ
ਹਾਂਜੀ
ਹੋਰ ਤੁਹਾਡੇ ਮੰਮਾ ਪਾਪਾ ਸੋ ਗਏ
ਨਹੀਂ ਨਹੀਂ ਮੈਮ ਹਜੇ ਸੁੱਤੇ ਨ ਆ ਹੋਰ ਟਾਈਮ ਤੱਕ ਸੋਣਗੇ
ਠੀਕ ਹੈ, ਠੀਕ ਹੈ ਮੈਮ ਚਲੋ, ਸੋਨਾ ਵੀ ਬੈਸਟ ਆ।
ਬਿਲਕੁਲ- ਬਿਲਕੁਲ ਨੀਂਦ ਆਪਣੀ ਪੂਰੀ ਕਰਨੀ ਚਾਹੀਦੀ। ਮੈਂ ਮੈਮ ਪੰਜ ਵਜੇ ਉੱਠ ਜਾਣੀ।
ਉਹਓ ਵ ਉਹ ਵੈਰੀ ਗੁਡ।
ਹੈਲੋ,
ਵੈਰੀ ਗੁਡ, ਵੈਰੀ ਗੁਡ ਮੈਮ।
ਜੀ- ਜੀ।
ਆਹ ਫੇਰ ਕੀ ਕਰਦੇ ਹੋ ਸਵੇਰੇ ਉੱਠ ਕੇ?
ਸਵੇਰੇ ਉੱਠ ਕੇ ਨਹਾ- ਧੋ ਕੇ ਬਸ। ਬੈਠ ਜਾਣਾ, ਸਫਾਈ ਵਗੈਰਾ ਕਰ ਲੈਣੀ।
ਓਕੇ ਓਕੇ ਵਧੀਆ ਗੱਲ ਹੈ। ਵਧੀਆ ਗੱਲ ਸੈਰ ਤੇ ਚੱਲ ਜਿਆ ਕਰੋ ਜਾਂ ਕਿਤੇ ਗੁਰਦੁਆਰਾ ਮੱਥਾ ਟੇਕ ਕੇ ਆਇਆ ਕਰੋ।
ਹਾਂਜੀ ਹਾਂਜੀ ਬਿਲਕੁਲ।
ਹਾਂਜੀ ਹਾਂਜੀ ਹਾਂਜੀ।
ਹੂੰ ਹਾਂਜੀ ਹਾਂਜੀ ਸਭ ਵਧੀਆ ਜੀ।
ਓਕੇ ਓਕੇ ਬੈਸਟ ਹੈ। ਫਿਰ ਤੋਂ ਬੈਸਟ ਹੈ।
ਹਾਂਜੀ ਹੋਰ ਦੱਸੋ ਮੈਮ।
ਹੋਰ ਫਿਰ ਹਾਂਜੀ ਹਾਂਜੀ ਵਧੀਆ ਮੈਮ ਓਦਾਂ ਕੋਈ ਜੋਬ ਵਗੈਰਾ ਦਾ ਨਹੀਂ ਸੋਚਿਆ ਤੁਸੀਂ।
ਸੋਚਦੀ ਤਾਂ ਹੈਗੀ ਆ।
ਅੱਛਾ ਅੱਛਾ ਫੇਰ ਮਿਲੀ ਨੀ ਕਿਤੇ।
ਬਸ ਲੱਭ ਰਹੇ ਆ।
ਓਕੇ ਓਕੇ ਲੱਭੋ ਲੱਭੋ ਜ਼ਰੂਰੀ ਹੈ ਅੱ ਅੱਜ ਕੱਲ੍ਹ ਅੱਜ ਕੱਲ੍ਹ ਦੇ ਟਾਈਮ 'ਤੇ ਆਪਣੇ 'ਤੇ ਇੰਡੀਪੈਂਡ ਹੋਣਾ ਬਹੁਤ ਜ਼ਰੂਰੀ ਹੈ ਮੈਮ
ਹਾਂਜੀ ਕਿਉਂਕਿ ਅੱਜ ਕੱਲ੍ਹ ਦਾ ਮਾਹੌਲ ਤੁਹਾਨੂੰ ਪਤਾ ਤਾਂ ਹੀ ਹੈ ਕਿਸੇ ਤੇ ਉਮੀਦ ਨਹੀਂ ਰੱਖ ਸਕਦੇ ਅੱਜ ਕੱਲ੍ਹ ਆਪਣਾ ਕਰਨਾ ਹੀ ਬੈਸਟ ਹੈ।
ਜੀ ਜੀ ਬਿਲਕੁਲ।
ਹਾਂਜੀ ਹਾਂਜੀ ਚਲੋ ਠੀਕ ਹੈ ਮੈਮ ਫੇਰ ਕਰਾਂਗੇ ਫੇਰ ਗੱਲ। ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਓਕੇ ਮੈਮ ਓਕੇ ਓਕੇ।